ਹੈਲੋ, ਸਤਿ ਸ੍ਰੀ ਅਕਾ ਸਤਿ ਸ਼੍ਰੀ ਅਕਾਲ ਵੀਰੋ ਹੋਰ ਠੀਕ ਔ?
ਵਧੀਆ, ਤੁਸੀਂ ਸੁਣਾਓ ਘਰ ਸਭ ਠੀਕ?
ਹਾਂਜੀ-ਹਾਂਜੀ ਸਭ ਵਧੀਆ, ਔਰ ਕੀ ਕਰ ਰਹੇ ਔ ਤੁਸੀਂ?
ਬਸ ਜੀ ਰੋਟੀ ਖਾ ਕੇ ਬੈਠਿਆ ਸੀ ਮੈਂ ਤੇ
ਅੱਛਾ-ਅੱਛਾ ਹੋਰ ਅੱਜ ਕਿਵੇਂ ਯਾਦ ਕੀਤਾ ਮੈਨੂੰ?
ਮੈਂ ਜਰਾ ਪੁੱਛਾ ਅੱਜ ਕੀ ਕੀਤਾ ਮੇਰੀ ਭੈਣ ਨੇ ਪੂਰਾ ਦਿਨ
ਕੁਛ ਨੀ ਕੀ ਕਰਨਾ ਵੀਰ ਜੀ ਅੱਜ ਪੂਰਾ ਦਿਨ ਅਸੀਂ ਆ ਪਹਿਲੇ ਅਸੀਂ ਬੈਠੇ ਰੇ। ਸਵੇਰੇ ਉਠੇ ਆ ਅਸੀਂ ਸਵੇਰੇ ਉਠ ਕੇ ਪਹਿਲੇ ਮੈਂ ਨਾ ਅੱਜ ਜਲਦੀ ਉਠ ਗਈ ਸੀ ਅੰਮ੍ਰਿਤ ਵੇਲੇ, ਅ ਚਾਰ ਵਜੇ ਉ ਉਠ ਗਈ ਸੀ ਹਾਂਜੀ, ਤੇ ਅੱਜ ਨਾ ਸਾਡੇ ਤੇ ਗੁਰਦੁਆਰੇ ਸਾਹਿਬ ਨਾ ਭੋਗ ਪੈਣਾ ਸੀ ਪਾਠ ਦਾ
ਜੇੜਾ ਗੁਰਦੁਆਰਾ ਥੋਡੇ ਸਾਮਣੇ ਆ ਘਰ ਦੇ ਬਿਲਕੁਲ ਸਾਮਨੇ ਜਿਹੜਾ ਗੁਰਦੁਆਰਾ ਤੁਹਾਡੇ ਘਰ ਦੇ ਬਿਲਕੁਲ ਸਾਮਣੇ ਐ। ਹੈਲੋ-ਹੈਲੋ, ਹੈਲੋ ਹੈਲੋ ਹੈਲੋ ਹੈਲੋ ਆਵਾਜ਼ ਈ ਨਈਂ ਆ ਰਈ ਆ, ਹੈਲੋ